ਫ
ਹਾਂਜੀ, ਸਤਿ ਸ੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਕਿਵੇਂ ਹੋ?
ਹੋਰ ਵਧੀਆ ਵਧੀਆ ਵਧੀਆ ਵਧੀਆ ਤੁਸੀਂ ਨਓ ਕਿਵੇਂ ਯਾਦ ਕੀਤਾ ਅੱਜ
ਬਸ ਵਧੀਆ ਵੇਹਲੇ ਘੁੰਮ ਰਹੇ ਸੀ ਮੈਂ ਕਿਹਾ ਚਲੋ ਫੋਨ ਕਰੀਏ
ਅੱਛਾ ਅੱਛਾ ਵਧੀਆ ਫੋਨ ਕੀਤਾ ਤੁਸੀਂ ਹਾਂਜੀ
ਹਮ ਮੌਸਮ ਬੜਾ ਵਧੀਆ ਹੋ ਰਿਹਾ ਹੁਣ ਅਸੀਂ ਉੱਤੇ ਛੱਤ ਤੇ ਆਏ ਸੀ
ਅੱਛਾ ਸਾਡੇ ਇੱਥੇ ਵੀ ਹੁਣ ਇਕਦਮ ਨਾ ਮੌਸਮ ਹਮ ਸਾਡੇ ਇੱਥੇ ਵੀ ਮਤਲਬ ਇੱਕ ਦਮ ਮੌਸ ਮ ਚੇਂਜ ਦੁਪੈਰੇ ਸੀ ਇ ਬਹੁਤ ਜ਼ਿਆਦਾ ਹਾਂ ਤੇ ਤਾਂ ਕਰਕੇ ਹੁਣ ਇੱਕ
ਹੁਣ ਤੇ
ਅ ਜੀ ਹੁੰਦੇ
ਹਾਂਜੀ
ਹ ਅਸੀਂ ਅੰਦਰ ਏ ਸੀ ਚਲਇਆ ਦਾ ਤੇ ਕੂਲਿੰਗ ਬਾਹਰ ਹੋਈ ਦੀ ਹੈ
ਬਸ ਮੌਸਮ ਠੰਡਾ ਹੋ ਗਿਆ ਨਾ ਹੁਣ ਹਾਂਜੀ ਹਾਂਜੀ ਬਸ ਹੁਣ ਤੇ ਸ਼ਾਇਦ ਅੱਜ ਰਾਤ ਰਾਤੀ ਬਾਰਿਸ਼ ਦੱਸੀ ਕਿ ਹਨ
ਹਾਂ ਹਾਂ ਮੈਨੂੰ ਯਾਦ ਆਇਆ ਹਾਂ ਅੱਛਾ ਅੱਛਾ ਰਾਤੀ ਬਾਰਿਸ਼ ਆਏਗੀ ਉੱਧਰਲੀ ਸਾਈਡ ਤੁਹਾਡੇ
ਹਾਂ ਐਥੇ ਮੀਂਹ ਦੱਸਿਆ ਰਾਤੀ
ਅੱਛਾ ਐਥੇ ਤੇ ਮੌਸਮ ਫੇਰ ਹੋਰ ਜ਼ਿਆਦਾ ਹੋਜਏਗਾ ਨਾ ਫਿਰ, ਠੰਡਾ ਹੋ ਜਾਏਗਾ।
ਹਾਂ -ਹਾਂ ਇੱਥੇ ਹਾਂ ਇੱਥੇ ਠੰ ਠੰਡੀ ਹੋ ਰਹੀ ਹੈ ਬੋਤ ਠੰਢ ਲੱਗ ਹੁੰ ਅਸੀਂ ਛੱਤ ਤੇ ਆਏ ਸੀ ਨਾ, ਰੋਟੀ ਰੂਟੀ ਖਾ ਕੇ ਅਸੀਂ ਛੱਤ ਤੇ ਬੈਠੇ ਸੀ, ਮੈਂ ਕਿਹਾ ਚਲੋ ਫੋਨ ਕਰੀਏ ਫਿਰ ਹਮ ਤੇ ਇੱਥੇ ਠੰਡਾ ਜਿਹਾ ਮੌਸਮ ਹੋ ਰਿਹਾ।
ਮੈਂ ਵੀ ਹੁਣੇ ਅੱਸੀ ਰੋਟੀ ਰਾਟੀ ਰਾਟੀ ਖਾਈਏ, ਤੇ ਮੈਂ ਆਪਣਾ ਪਾਣੀ ਗਰਮ ਕੀਤਾ। ਕਿ ਮੈਨੂੰ ਆਦਤ ਹੈ ਨਾ, ਕਿ ਰੋਟੀ ਖਾਣ ਤੋਂ ਬਾਅਦ ਰਾਤੀ ਇੱਕ ਗਿਲਾਸ ਗਰਮ ਪਾਣੀ ਅਤੇ ਤਾਂ ਕਰਕੇ ਹੁਣੇੇ ਪਾਣੀ ਗਰਮ ਕਰਕੇ ਰੱਖਿਆ ਤੇ ਹੁਣ ਉਹ ਪੀਆਂਗੀ ਥੋੜਾ ਗਰਮ ਕਰਕੇ ਇਲਾਇਚੀ ਪਾ ਕੇ ਕਾੜ ਕਿ ਓਹਨੂੰ ਤੇ ਤਾਂ।
ਅੱਛਾ, ਚੰਗੀ ਗੱਲ ਹੈ -ਚੰਗੀ ਗੱਲ ਹੈ?
ਥੋੜ੍ਹਾ ਵੇਟ ਬੋਤ ਜ਼ਿਆਦਾ ਮੈਨੂੰ ਲੱਗ ਰਿਹਾ ਸੀ। ਹਾਂ -ਹਾਂ ਡਾਇਜਸਟਿਵ ਸਿਸਟਮ ਬਹੁਤ ਹੈਲਪ ਕਰਦਾ ਹੈ
ਹਾਂ -ਹਾਂ ਇਹ ਤਾਂ ਹੈ, ਗਰਮ ਪਾਣੀ ਵਧੀਆ ਹੁੰਦਾ ਹਮ ਹੋਰ ਦੱਸੋ? ਹੋਰ ਘਰ ਸਭ ਵਧੀਆ ਨੇ?
ਹਾਂਜੀ -ਹਾਂਜੀ ਵਧੀਆ ਤੁਸੀਂ ਸੁਣਾਓ ਤੁਹਾਡੇ ਉਧਰ ਸਭ ਠੀਕ ਨੇ?
ਹਾਂਜੀ, ਸਭ ਵਧੀਆ ਨੇ, ਸਭ ਠੀਕ ਠਾਕ ਏ। ਹਾਂ, ਹੋਰ ਰੋਟੀ ਵਗੈਰਾ ਖਾ ਲਈਏ ਤੁਸੀਂ?
ਹਾਂਜੀ, ਆਪਾਂ ਅਜ ਬਣਾਏ ਸੀ ਰਾਜਮਾ ਚਾਵਲ ਔਰ ਉਹ ਹੁਣ ਖਾਏ ਆ ਮ ਚ ਨਹੀਂ ਤਾਂ ਰੋਟੀ ਖਾਈ ਨਹੀਂ ਬ ਬੱਚੇ ਬੜੇ ਔ ਖੇ ਹੁੰਦੇ ਬੱਚਿਆਂ ਨੂੰ ਰੋਟੀ ਖਵਾਣੀ ਬੜਾ ਔਖਾ ਹੋ ਜਾਂਦਾ ਹੈ, ਬੱਚੇ ਦੋਂ ਸਮਝ ਲਓ, ਬਸ ਕੁੱਛ ਕਿਹਾ ਨੀ ਜਾ ਸਕਦਾ, ਬੜਾ ਔਖਾ ਐਂ, ਇਹਨਾਂ ਨੂੰ ਰੋਟੀ ਖਵਾਣੀ।
ਹਾਂ ਇਹ ਤਾਂ ਹੈ।
ਹਾਂ, ਬੜਾ ਮੁਸ਼ਕਿਲ ਹੋ ਜਾਂਦਾ, ਐਹ ਮਤਲਬ ਇੱਕ ਟਾਸਕ ਹੋ ਜਾਂਦਾ ਏ। ਇੱਕ ਮਤਲਬ ਮਦਰ ਲਈ ਕਿ ਬੱਚਿਆਂ ਨੂੰ ਰੋਟੀ ਖਵਾਣੀ -ਖਵਾਣੀ ਜਿੱਦਾਂ ਕੁੱਛ ਵੀ ਕਰਕੇ।
ਹਾਂ ਐ ਤਾਂ ਹੈ, ਸਹੀ ਗੱਲ ਹੈਗੀ
ਹਾਂਜੀ, ਕਿਉਂਕਿ ਫਿਰ, ਹਾਂ ਇਹਨਾਂ ਘਰ ਦਾ ਕੁੱਛ ਨੀ ਖਾਣਾਂ ਹੁੰਦਾ, ਇਹਨਾਂ ਨੇ ਬਾਹਰ ਨਹੀਂ -ਨਹੀਂ ਅਸੀਂ ਛੱਤ ਤੇ ਨੀ ਅੰਦਰ ਹੀ ਮਤਲਬ ਏਸੀ ਵਗੈਰਾ ਚਲਿਆ ਹੋਇਆ। ਤੇ ਬੱਚੇ ਬਾਹਰ ਘੱਟ ਨਿਕਲਦੇ ਰਾਤ ਦੇ ਟਾਇਮ ਨਾ, ਕੁੱਛ ਹਾਂ
ਏਸੀ ਤੋਂ ਵੀ ਵੱਧ ਕੇ ਹਵਾ ਆ ਰੀ ਏ, ਏਸੀ ਤੋਂ ਵੀ ਵੱਧ ਕੇ
ਹੁਣੋ, ਹਾਂਜੀ ਉਹ ਤੇ ਹੈਗਾ, ਅਸੀਂ ਤਾਂ ਚਲੇ ਜਾਵਾਂਗੇ ਉੱਤੇ ਮੈਂ ਚਲੀ ਜਾਵਾਂਗੀ ਮੰਮਾ ਵੀ ਚਲੇ ਜਾਣਗੇ, ਮੇਰੇ ਸਿਸਟਰ ਵੀ ਚਲੇ ਜਾਣਗੇ, ਬਟ ਐਹ ਨਾ ਕਿ ਬੱਚੇ ਜਾਂਦੇ ਨੀ ਹੈਗੇ, ਮਤਲਬ ਉੱਧਰ ਅੰਧੇਰੇ ਚ ਬਾਹਰ ਨੀ ਨਿਕਲ ਨਿਕਲਦੇ ਬਿਲਕੁਲ ਵੀ, ਜਰਾ ਵੀ ਇਹਨਾਂ ਨੇ ਬਾਹਰ ਨੀ ਨਿਕਲਣਾ। ਅੰਧੇਰੇ ਵਿੱਚ। ਤੇ, ਤਾਂ ਕਰਕੇ ਫਿਰ ਇਹਨਾਂ ਨਾਲ਼ ਜ਼ਬਰਦਸਤੀ ਵੀ ਨੀ ਕੀਤੀ ਜਾਂਦੀ। ਜਿੱਥੇ ਇਹਨਾਂ ਨਾਲ਼ ਜਬਰਦਸਤੀ ਕੀਤੀ, ਉੱਥੇ ਇਹਨਾਂ ਨੇ ਵਿਟਰ ਜਾਣਾ।
ਹੂੰ -ਹੂੰ ਸਹੀ ਗੱਲ ਹੈਗੀ ਐ, ਬਿਲਕੁਲ।
ਬਈ ਹੁਣ ਅਸੀਂ ਉੱਤੇ ਵੀ ਨੀਂ ਜਾਣਾ, ਹੁਣ ਅਸੀਂ ਅੰਦਰ ਵੀ ਨੀ ਪੈਣਾ, ਹੁਣ ਬਸ ਅਸੀਂ ਰੋਣਾ‌ ਐ। ਇਹਨਾਂ ਨੇ ਫਿਰ ਜੋ ਘੰਟਾ ਕ ਰੋਣਾ ਇਹਨਾਂ ਨੇ ਚੁੱਪ ਨੀ ਹੋਣਾ ਇੱਕੋ ਸਾਏ ਰੋਏ ਜਾਣਾ- ਰੋਏ ਜਾਣਾ। ਫ਼ੇਰ ਅਸੀਂ ਕਹਿੰਨੇ ਆ, ਯਾਰ ਕੋਈ ਗੱਲ ਨੀ ਅਸੀਂ ਆਪ ਆਪਣਾਂ ਵੀ ਨੀਂ ਕਰਦੇ ਤੁਸੀਂ -ਤੁਸੀਂ ਦੇਖਲੋ ਜੋ -ਜੋ ਤੁਹਾਨੂੰ ਅੱਛਾ ਲੱਗਦਾ, ਜੇ ਤੁਸੀਂ ਖੁਸ਼ ਹੋ ਤੁਸੀਂ ਉਹ ਕਰੋ
ਬਸ, ਬੱਚੇ ਆਪਣੀਂ -ਆਪਣੀਂ ਹੁਣ ਚਲਾਦੇ ਨੇ ਹੋਰ ਕੀ, ਬੱਚਿਆਂ ਨੂੰ ਕੁਛ ਕਹਿ ਵੀ ਨੀ ਸਕਦੇ।
ਐਹੀ ਜਦੋਂ ਅਸੀਂ ਉਹ ਨੀ ਕਰਾਈ ਹੋਈ ਸੀ ਨਾ ਸਰਵਿਸ, ਏਸੀ ਹੁਣੇ ਮੇਰੇ ਸਿਸਟਰ ਆਏ ਨੇ ਤੇ ਉਹਨਾਂ ਦੇ ਬੱਚੇ ਨੀਂ ਰਹਿ ਪਾਂਦੇ, ਏਸੀ ਤੋਂ ਬਿਨਾਂ ਤੇ ਜਦ ਅਸੀਂ ਏਸੀ ਦੀ ਸਰਵਿਸ ਨੀ ਕਰਾਈ ਸੀ ਨਾ ਤੇ ਆ, ਕੀ ਹੋਇਆਂ ਜਦ ਮਤਲਬ ਨਹੀਂ ਕਰਾਈ ਏਸੀ ਦੀ ਸਰਵਿਸ, ਇੱਕਦਮ ਅਸੀਂ ਔਨ ਕੀਤਾ ਤੇ ਉਹ ਨਾ ਪੁੱਠਾ ਸਿਸਟਮ ਹੋਗਿਆ। ਅਸੀਂ ਏਸੀ ਚਲਾ ਕੇ ਬੈਠੇ, ਅਸੀਂ ਕਿਹਾ ਪਤਾ ਨੀ ਯਾਰ ਏਨੀਂ ਗਰਮੀਂ ਹੋਗੀ ਆ। ਏਨੀ ਜ਼ਿਆਦਾ ਗਰਮੀ ਹੋ ਗਈ ਹੈ ਕਿ ਅਸੀਂ ਏ ਸੀ ਚਲਾਇਆ ਦਾ ਤਾਂ ਵੀ ਕੂਲਿੰਗ ਨੀਂ ਹੋ ਰੀ। ਅੰਦਰ ਸਾਨੂੰ ਗਰਮੀ ਲੱਗ ਰੀ ਐ। ਫਿਰ ਮੈਂ ਨਾ ਫਿਰ ਦੋ ਮਿੰਟ ਬਾਹਰ ਗਈ। ਕਿਸੇ ਕੰਮ ਨਾਲ ਗਈ ਸੀ, ਦੇਖਿਆ ਮੈਂ ਨਾ ਬਾਹਰ ਕੂਲਿੰਗ ਹੋ ਰੀ
ਅੱਛਾ।
ਹਾਂ ਤੇ ਇੰਨਾ ਮਤਲਬ ਸਿਸਟਮ ਖ਼ਰਾਬ ਹੋ ਗਿਆ ਸੀ, ਗਰਮੀ ਨਾਲ ਕਿ ਏਸੀ ਦੱਸੋ ਪੁੱਠਾ ਪੈ ਗਿਆਂ, ਪਤਾ ਨੀ ਹੁਣ ਗਰਮੀ ਨਾਲ ਹੋਇਆ ਸੀ, ਜਾਂ ਸਰਵਿਸ ਨਹੀਂ ਕਰਾਈ ਸੀ
ਨਹੀਂ -ਨਹੀਂ‌ ਟਾਇਮ ਟੂ ਟਾਇਮ ਨਾ ਟਾਇਮ ਟੂ ਟਾਇਮ ਸਰਵਿਸ ਕਰਾਣੀ ਪੈਂਦੀ ਐਂ, ਏਸੀ ਵਗ਼ੈਰਾ ਦੀ ਤੇ ਤਦ ਵੀ ਠੀਕ ਰਹਿੰਦਾ ਏਂ।
ਕਿ ਹਾਂ, ਮੈਨੂੰ ਵੀ ਐਹੀ ਲੱਗ ਰਿਆ ਕਿ ਮੈਂ ਏਸ ਮਤਲਬ ਸਰਵਿਸ ਏਸੀ ਨੀ ਕਰਾਈ ਸੀ ਨਾ ਤੇ ਤਾਂ ਕਰਕੇ ਹੋ ਗਿਆ ਹੋਣਾ, ਮੈਨੂੰ ਵੀ ਐਹੀ
ਨਹੀਂ -ਨਹੀਂ ਸਰਵਿਸ ਕਰਕੇ ਇਸ਼ੂ ਪੈਂਦੇ ਨੇ ਸਾਰੇ, ਸਰਵਿਸ ਕਰਕੇ ਹੀ ਇਸ਼ੂ ਪੈਂਦੇ ਨੇ
ਮੈਨੂੰ ਵੀ ਇਹੀ, ਚੀਜ਼ ਲੱਗ ਰਹੀ ਆ, ਫਿਰ ਅਸੀਂ ਮਤਲਬ ਇਹ ਸਰਵਿਸ ਕਰਵਾਈ ਤੇ ਉਹ ਮਤਲਬ ਚਾਰ ਸੌ ਛੇ ਸੌ ਨਹੀਂ, ਚਾਰ ਸੌ ਤਾਂ ਬਹੁਤ ਘੱਟ ਆ। ਉਹ ਛੇ ਸੌ -ਸੱਤ ਸੌ ਰੁਪਏ ਲੈ ਗਿਆ ਆਪਣੇ, ਤੇ ਏ ਸੀ ਕਰ ਗਿਆ ਠੀਕ ਤੇ ਫਿਰ ਵੀ ਕੂਲਿੰਗ ਨੀ ਹੋ ਰਹੀ ਸੀ, ਅਸੀਂ ਦੋ ਵਾਰ ਏਸੀ ਦੀ ਸਰਵਿਸ ਕਰਾਈ ਐਂ।
ਅੱਛਾ!
ਕਿਉਂਕਿ ਵਿੱਚ ਸਾਡਾ ਬਿਲਕੁਲ ਵੀ ਨਹੀਂ ਚੱਲਦਾ, ਕਿਉਂਕਿ ਮੰਮਾ ਵੀ ਜੋਬ ਤੇ ਚਲੇ ਜਾਂਦੇ ਆ ਪਾਪਾ ਪਾਪਾ ਵੀ ਘਰ ਨੀ ਹੁੰਦੇ। ਮੇਰਾ ਵੀ ਸਾਰਾ ਕੰਮ ਬਾਹਰਲੀ ਫੀਲਡ ਦਾ ਹੁੰਦਾ ਸਾਰਾ, ਤੇ ਹੁਣ ਸਿਸਟਰ, ਵੈ, ਉਹਨਾਂ ਕੋਲ ਸਾਰਿਆਂ ਨੇ ਬੈਠ ਬੈਠਣਾ ਹੁੰਦਾ ਕਿ ਉਹਨਾਂ ਤੋਂ ਆਣ ਤੋਂ ਪਹਿਲਾਂ -ਪਹਿਲਾਂ ਸਾਰੇ ਕੰਮ ਅਸੀਂ ਫਿਨਿਸ਼ ਕਰ ਲੈਂਣੇ ਹਾਂ ਖਤਮ ਕਰ ਲੈਂਣੇ ਹਾਂ, ਕਿ ਬਈ ਉਹਨਾਂ ਨੇ ਆਣਾ ਹੈ, ਅਸੀਂ ਉਹਨਾਂ ਨੂੰ ਟਾਈਮ ਦੇਣੇ
ਹਾਂ, ਸਹੀ ਗੱਲ ਏ, ਹੋਰ ਕੀ
ਅਸੀਂ ਸਾਰੇ ਕੰਮ ਮਤਲਬ ਫਰੀ ਵਗੈਰਾ ਹੋ ਜਾਂਨੇ ਆ ਸਾਰੇ ਕੰਮਾਂ ਤੋਂ ਤੇ ਉਹਨਾਂ ਲਈ ਵੀ ਫਿਰ ਈ ਸੀ ਵਗੈਰਾ ਕਰਵਾਇਆ ਤੇ ਅਹ ਹੋਇਆ ਨੀ ਫਿਰ, ਫਿਰ ਕਿਤੇ ਦੂਜੀ ਵਾਰੀ ਏ ਸੀ ਦੀ ਸਰਵਿਸ ਕਰਾਈ ਫਿਰ ਹੁਣ, ਕਿਤੇ ਜਾ ਕੇ ਨਾ ਉਹ ਠੀਕ ਚੱਲਦਾ।
ਹਮ, ਹਮ। ਹੋਰ ਦੱਸੋ? ਹੋਰ ਘਰ ਕੀ ਕਰ ਰਹੇ ਨੇ ਸਾਰੇ?
ਬੈਠੇ ਸੀ।
ਹੁਣ ਕੀ ਕ ਅੱਛਾ, ਬੈਠੇ ਸੀ। ਅੱਛਾ, ਅੱਛਾ ਚੰਗੀ ਗੱਲ ਏ, ਹੋਰ! ਖਾ ਲਈ, ਖਾ ਲਈ ਏ ਸਾਰਿਆਂ ਨੇ ਰੋਟੀ ਵਗੈਰਾ? ਰੋਟੀ ਵਗੈਰਾ ਖਾ ਲਈ ਏ ਸਾਰਿਆਂ ਨੇ?
ਖਾ ਲਈ, ਸਾਰੇ ਆਪਣੀ ਰੋਟੀ ਵਗੈਰਾ ਖਾ ਕੇ, ਤੇ ਸਾਰੇ ਲੈ ਗਏ ਸੀ ਤੇ ਮੈ ਕਿਆ ਚੱਲ ਮੈਂ ਕਰਾਂ ਕੋਲ ਵਗੈਰਾ ਤੇ ਹਾਂਜੀ।
ਅੱਛਾ!
ਤੇ ਮੈਂ ਕਿਹਾ, ਮੈਂ ਕਰਾਂ ਕਾਲ ਬਈ ਦੇਖਾਂ ਕੀ ਹਾਲ - ਚਾਲ ਨੇ ਪੁੱਛਾਂ ਥੋੜ੍ਹਾ, ਤੇ ਉਹ ਤੋਂ ਤੁਹਾਡਾ ਹੀ ਕੋਲ ਆ ਗਿਆ ਮੈਂ ਕਿਹਾ ਐਲੋ ਜੀ। ਯਾਦ ਕੀਤਾ ਤੇ ਨਾਲ ਹੀ ਕੋਲ ਆ ਗਈ, 'ਦੇਖੋ ਉਮਰ ਕਿੰਨੀ ਲੰਬੀ ਏ। ਕਹਿੰਦੇ ਨੇ ਬਟ ਹੁੰਦਾ ਨੀ ਐਸਾ ਕੁਛ ਹੈਨਾ, ਮਤਲਬ ਇਹ ਉ ਅਲਗ ਈ ਚੀਜ਼ ਐ। ਪਰ ਇੱਕ ਹਾਂ, ਇੱਕ ਉਂ ਨੀ ਹੁਣ ਮੁਹਾਵਰਾ ਜੇਆ ਬਨ ਜਾਂਦੈ, ਕਿ ਦੇਖੋ ਯਾਦ ਕ ਮਤਲਬ ਯਾਦ ਕੀਤਾ ਤੇ ਓ, ਓ ਆਹ ਹੋ ਗਿਆ। ਮਤਲਬ ਇੱਕ ਮੁਹਾਵਰਾ ਜਾ ਬਨ ਜਾਂਦੈ, ਹੈਨਾ?
ਹੂੰ, ਸਈ ਗੱਲ ਏ। ਬਿਲਕੁਲ, ਬਿਲਕੁਲ
ਓ ਚੀਜ਼ ਹੈ, ਬਟ ਐ ਰੀਅਲ ਕੁੱਛ ਨੀ ਹੁੰਦੈ ਐਸਾ।
ਹਾਂ, ਨਹੀਂ- ਨਹੀਂ। ਸਈ ਗੱਲ ਏ, ਹੋਰ ਦੱਸੋ? ਬੱਸ ਵਧੀਆ ਨੇ, ਅਸੀ ਛੱਤ ਤੇ ਘੁੰਮ ਰੇ ਆਂ, ਠੰਡੀ ਹਵਾ ਦਾ ਮਜ਼ਾ ਲੈ ਰੇ ਆਂ। ਤੇ ਸੋਨ ਦੀ ਤਿਆਰੀਆਂ ਕਰ ਰੇ ਨੇ, ਹੁਨ।
ਹੂੰ।
ਫੇਰ ਅਸੀ ਮੈਂ ਬੇਲੇ ਬੈ ਠੇ ਸੀ, ਛੱਤ ਤੇ ਘੁੰਮ ਰੇ ਸੀ, ਮੈਂ ਕਿਆ ਚਲੋ ਫੋਨ ਕਰਕੇ ਵੇਖੀਏ। ਫ੍ਰੀ ਹੋਣੇ ਹੁਨ ਤੇ, ਮੈਂ ਕਿਆ ਖਾਣਾ ਵਗੈਰਾ ਖਾ ਲਿਆ ਹੋਣਾ।
ਹੂੰ, ਵਧੀਆ ਕੀਤਾ ਨਾ ਤੁਸੀ, ਯਾਦ ਕਰ ਲਿਆ। ਨਹੀ ਤੇ ਕਿੱਥੇ ਕਿ ਥੇ ਕਿਸੇ ਕੋਲ ਕੋਈ ਟੈਮ ਨੀ ਹੁੰਦਾ ਕਿਸੀ ਨਾਲ ਸਪੈਸ਼ਲ ਕੋਈ ਗੱਲ ਕਰਨ ਦਾ ਐਹੀ ਕਿਸੀ ਬ੍ਹਾਨੇ ਨਾਲ ਗੱਲ ਹੁੰਦੀ ਐ, ਤੇ ਹੁੰਦੀ ਐ।
ਹਾਂਜੀ, ਐ ਤਾ ਹੈ, ਐ ਤਾ ਹੈ ਸਈ ਗਾੱਲ ਏ, ਹੋਰ ਕੀ।
ਤੂਸੀ ਨਾਸਤਾ ਵਗੈਰਾ ਕਾਰ ਲੇਆ, ਤੂਸੀ ਖਾਲੀ ਰੋਟੀ ਓਸ ਸੋਰੀ ਡਿਨਰ ਹੈ ਹੁਨ ਤਾਂ, ਡਿਨਰ ਦਾ ਟਾਈਮ ਹੋ ਗੇਆ, ਹੈਨਾ?
ਹਾਂਜੀ, ਹਾਂਜੀ ਖਾਲੀ ਅੱਸੀ ਤੇ ਖਾ ਕੇ ਈ ਛਾੱਤ ਤੇ ਟੈਲੱਨ ਆਏ ਸੀ ਅਸੀ।
ਅੱਛਾ, ਅੱਛਾ ਐ ਵੀ ਵਦੀਆ ਹੈਨਾ ਨਾ ਰੋਟ ਟੀ ਖਾ ਕੇ ਟੈਹਲਨਾ ਜਰੂਰ ਹੁੰਦੈ, ਵ ਮੇਰੇ ਕੋਲ ਤੇ ਟੈਹਲੇਆ ਈ ਨੀ ਜਾਂਦਾ, ਵੀ ਮੇ ਤਾ ਰੋਜ਼ ਦਿਨ ਦੀ ਮਤਲਬ ਦਿਨ ਦੀ ਇੰਨੀ ਐਕਟੀਵਿਟੀਜ਼ ਹੁੰਦੀ ਐ, ਓਂਦੇ ਨਾਲ ਈ ਐਕਸੈਸਾਈਜ਼ ਹੋ ਜਾਂਦੀ, ਤੇ ਰਾਤ ਵੇਲੇ ਮੈਂ ਬੋਹਤ ਤੇ ਬੁਰਾ ਥ
ਰਾਤੀ ਰੋ, ਰਾਤੀ ਰੋਟੀ ਖਾ ਕੇ ਨਾ ਅਸੀ ਵੀ ਥੋੜਾ ਛਾੱਤ ਤੇ ਟ੍ਹੈਲ ਲੈਂਨੇ ਆਂ। ਕਿ ਥੋੜਾ ਪਚ ਜੂਗਾ ਖਾਨਾ ਵਗੈਰਾ ਹਜ਼ਮ ਹੋ ਜੇਗਾ, ਪਚ ਜੂਗਾ ਹੈਨਾ।
ਮੈਂ ਤੇ ਰੋਟੀ ਖਾ ਕੇ ਬਈ ਰਾਤ ਦੇ ਟੈਮ ਤੇ ਮੈਂ ਬੋਹਤ ਜਾਦਾ ਥਾੱਕ ਕ ਜਾਂਨੀ ਆਂ, ਬਿਕੁਲ ਵੀ ਏਨੀ ਹਿੰਮਤ ਨੀ ਹੁੰਦੀ ਕਿ ਮੈਂ ਮਤਲਬ ਕੁਛ ਕਾੰਮ ਵੀ ਕਾਰ ਲਾਂ।
ਹੂੰ, ਹੂੰ।
ਬਿਲਕੁਲ ਐਨੀ ਹਿੰਮਤ ਨੀ ਹੁੰਦੀ ਮੇਰੇ ਕੋਲ, ਬਟ ਫੇਰ ਵੀ ਬ ਬੱਚੇ ਕੈਂਦੇ ਨੇ ਚੱਲ ਕਰਨੈ, ਤੇ ਫੇਰ ਬੱਚੇ, ਬੱਚੇਆਂ ਨਾਲ ਖੇਡੇਆ ਜਾਂਦੈ। ਓ ਹੁਣੇ ਬਅ ਮੇਰਾ ਮਤਲਬ ਓ ਭੈਨ ਦਾ ਮੁੰਡਾ ਸੀ ਨਾ, ਤੇ ਓ ਨਾ ਮਤਲਬ ਮੇਰੀ ਟੰਗਾ ਤੇ ਚਾੜ ਗੇਆ, ਓ ਕੈੱਦਾ ਬੱਸ ਮੈਨੂੰ ਝੂਟੇ ਦਵਾਈ ਜਾਓ, ਝੂਟੇ ਦਵਾਈ ਜਾਓ, ਝੂਟੇ ਕਰੀ ਜਾਓ। ਤੇ ਉਤੋਂ ਟੰਗਾਂ ਮੇਰੀਆਂ ਇੰਨੀਆਂ ਦਰਦ ਹੋਈਆਂ, ਇੰਨੀਆਂ ਦਰਦ ਹੋਈਆਂ ਫੇਰ ਓਨਾਂ ਨੂੰ ਮੈਂ ਫਿਰ ਮਨਾ ਵੀ ਨੀ ਕਾਰ ਸਕਦੀ, ਮੈਂ ਕੇਆ ਐਲੋ ਰੋਟੀ ਖਾਈ ਐ, ਐਕਸੇਸਾਈਜ਼ ਹੋ ਗਈ ਐ।
ਹਾਂ, ਐ ਤੈ ਹੈ।
ਹੂੰ, ਓ ਹੁਣ ਵੀ ਮੈਨੂੰ ਬੂਲਾ ਰੇ। ਭਾਜੀ ਮੈਂ ਫਿਰ ਤੂਆਨੂੰ ਕਰਨੀ ਐ ਹੇਨਾ ਬਾਦ ਚ, ਮੈਨੂੰ ਬੁਲਾ ਰੇ ਬੱਚੇ।
ਹਾਂਜੀ, ਹਾਂਜੀ ਠੀਕੈ, ਕੋਈ ਗਾੱਲ ਨੀ।
ਹੇਨਾ, ਹਾਂਜੀ, ਦੋ ਮਿੰਟ ਹਾਂਜੀ, ਜੈਦਾਂ ਈ ਮੈਨ ਟੈਮ ਲਗੇਆ, ਮੈਂ ਕਰਾਂਗੀ ਤੂਆਨੂੰ ਯਾਦ।
ਠੀਕੈ ਜੀ ਓਕੇ, ਸ਼ਸ਼੍ਰੀ ਕਾਲ ਜੀ।